ਹੈਲੋ, ਸਸ੍ਰੀ ਕਾਲ ਭਾਜੀ।
ਸਸ਼੍ਰੀ ਕਾਲ ਜੀ, ਹੋਰ ਠੀਕ- ਠਾਕ ਓ?
ਹਾਂਜੀ -ਹਾਂਜੀ, ਵਦੀਆ, ਤੁਸੀਂ ਦੱਸੋ।
ਹਾਂਜੀ-ਹਾਂਜੀ, ਵਦੀਆ-ਵਦੀਆ ਜੀ।
ਹੋਰ, ਰੋਟੀ ਖਾ ਲੀ?
ਹਾਂਜੀ-ਹਾਂਜੀ, ਰੋਟੀ ਖਾਲੀ, ਤੁਸੀਂ ਦੱਸੋ।
ਠੀਕ ਐ, ਹੋਰ ਕੀ ਕਰਦੇ ਸੀ?
ਬਸ ਕੁਸ਼ ਨੀ, ਪਿਆ ਸੀਗਾ ਜੀ।
ਠੀਕ ਐ -ਠੀਕ ਐ।
ਜੀ ਹਾਂਜੀ।
ਹੋਰ, ਟਾਈਮ ਬੀ, ਸੁਬਾਹ, ਜਲਦੀ ਉੱਠਨਾ ਹੋਊ ਗਾ ਨਾ।
ਹਾਂਜੀ-ਹਾਂਜੀ ਸੁਬਾਹ ਉਠਨਾ।
ਹਾਂਜੀ।
ਜਲਦੀ।
ਕਿਵੇਂ?
ਮੈਂ ਤਾਂ ਸੁਬਾਹ ਜਲਦੀ ਉਠ ਖੜਦਾ ਨਾ ਫਿਰ, ਵੋਕ
ਹਾਂਜੀ, ਨਈਂ ਚਾਈਦਾ, ਹੂੰ-ਹੂੰ। ਬਾਕੀ ਟਾਈਮ ਦਾ ਆਪਾਂ ਨੂੰ ਕਰਨਾ ਚਾਈਦਾ ਨਾ।
ਨਈ।
ਆਪਨੇ ਲਈ ਟਾਈਮ ਬੋਤ, ਇੰਪੋਰਟੈਂਟ ਆ, ਜ਼ਰੂਰੀ ਆ।
ਬਿਲਕੁਲ ਜੀ, ਬਿਲਕੁਲ, ਐ ਨਾ ਸੁਬਾਹ ਫਿਰ ਜਲਦੀ ਉੱਠ ਕੇ ਐਕਸਰਸਾਈਜ਼ ਕਰ ਓਕੇ।
ਹਾਂਜੀ- ਹਾਂਜੀ।
ਫਰੇਸ਼ ਵਗੈਰਾ ਹੋ ਕੇ, ਫੇਰ ਸ਼ੋਪ 'ਤੇ ਵੀ ਜਾਨਾ ਹੁੰਦੈ ਨਾ।
ਹਾਂਜੀ, ਨਈ ਚਾਈਦੈ, ਜ਼ਰੂਰੀ ਐ ਐਹ ਚੀਜ਼ਾਂ। ਕਿਉਂਕਿ ਜੇੜਾ ਬੰਦਾ ਦਸ-ਦਸ ਵਜੇ ਤੱਕ ਉੱਠਦਾ ਨੀ ਗਾ, ਹੈ ਨਾ? ਓਦਾ ਕੰਮ ਕੀ ਹੋਊਗਾ ਫਿਰ? ਥੋੜਾ ਜੇਆ, ਅ ਮਤਲਬ ਫਿੱਟ ਰਵੇ ਨਾ ਬੰਦਾ ਵੀ। ਟਾਈਮ ਦੇ ਅਕੋਰਡਿੰਗ ਵੀ ਵਦੀਆ। ਹਨਾ, ਸਾਰਾ ਕੁਛ ਹੋ ਜਾਂਦਾ ਜਿਵੇਂ- ਜਿਵੇਂ ਆਪਾਂ ਟਾਈਮ ਨੂੰ ਜ਼ਰੂਰੀ ਸਮਝਾਂਗੇ, ਫੇਰ ਈ ਸਾਰਾ ਹੋਨਾ।
ਬਿਲਕੁਲ ਜੀ ਬਿਲਕੁਲ।
ਹੂੰ
ਜਦੋਂ ਟਾਈਮ ਆਏ ਨਾ, ਜਦੋਂ ਟਾਈਮ ਹੁੰਦਾ ਆਪਣੇ ਕੋਲੋ ਉਦੋਂ ਆਪਾਂ ਨੀ ਕਦਰ ਕਰਦੇ, ਪਰ ਜਦੋ ਟਾਈਮ ਹੱਥ ਨਹੀਂ ਆਉਂਦਾ ਫਿਰ ਆਪਾਂ ਪਛਤਾਉਂਦੇ ਆ।
ਹਾਂਜੀ ਉਹੀ ਚੀਜ਼ ਆ, ਉਹੀ ਚੀਜ਼ ਨੂੰ ਸਮਝ ਕੇ ਆਪ ਆਪਾਂ ਨੂੰ ਪਹਿਲਾਂ ਤੋਂ ਹੀ ਮਤਲਬ ਕਿ ਧਿਆਨ ਰੱਖ ਰੱਖਣਾ ਚਾਹੀਦਾ। ਵੀ ਟਾਈਮ ਜਿਹੜਾ ਵੀ ਆਪਾਂ ਖ਼ਰਾਬ ਨਾ ਕਰੀਏ।
ਬਿਲਕੁਲ-ਬਿਲਕੁਲ ਜੀ, ਸਮੇਂ ਦੀ ਕਦਰ ਕਰਨੀ ਚਾਹੀਦੀ ਹੈ।
ਹਾਂਜੀ, ਚਾਹੇ ਦਸ ਪੰਦਰਾਂ ਮਿੰਟ ਹੀ ਆ, ਉਹ ਵੀ ਬਹੁਤ ਜ਼ਿਆਦਾ ਆਪਣੇ ਵਾਸਤੇ ਜਿਵੇਂ ਹੁਣ ਕਹਿ ਲਓ ਵੀ ਉਹ ਚੀਜ਼ ਤੋਂ ਪਤਾ ਲੱਗਦਾ। ਜਦੋਂ ਆਪਣੇ ਕੋਲ ਟਾਈਮ ਇੱਕ-ਇੱਕ ਮਿੰਟ ਕਹਿ ਲਓ ਵੀ ਨਾ ਵੀ ਬਹੁਤ ਆਪਾਂ ਨੂੰ ਸੋਚਦੇ ਹੁੰਨੇ ਆ ਵੀ ਇੱਕ ਮਿੰਟ ਨਿਕਲ ਗਿਆ ਦੋ ਮਿੰਟ ਨਿਕਲ ਗਏ, ਹੁਣ ਟਾਈਮ ਆਉਣ ਵਾਲਾ ਉਰ ਟਾਈਮ ਤੇ ਪਤਾ ਲੱਗਦਾ ਹੁੰਦਾ ਟਾਈਮ ਦਾ ਫੇਰ। ਜਿਵੇਂ ਹੁਣ ਮੈਨੂੰ ਹੀ ਸਮਝ ਲੋ, ਜਿਵੇਂ ਹੁਣ ਸਿਲਾਈ ਦਾ ਮੰਨਲੋ।
ਹਾਂਜੀ ਹਾਂ।
ਹਾਂ। ਜਿਵੇਂ ਕਹਿ ਲਓ, ਹੁਣ ਰਾਤ ਨੂੰ ਜਿਵੇਂ ਆਪਾਂ ਸਿਲਾਈ ਕਰਦੇ ਆਂ। ਤਾਂ ਕਈ ਵਾਰੀ ਘਰ ਦੇ ਕਹਿ ਦਿੰਦੇ ਆ ਵੀ ਸਵੇਰੇਓ ਕਰ ਲਈ।
ਮੈਨੂੰ ਇਹ ਹੁੰਦਾ ਵੀ ਹੁਣ ਟਾਈਮ ਹੈਗਾ ਤਾਂ ਹੁਣ ਕੱਢਦਾ, ਵੀ ਸਵੇਰ ਦਾ ਨਾ ਤਾਂ ਲਾਈਟ ਦਾ ਭਰੋਸਾ ਸਾ ਨਾ ਫੇਰ ਬੰਦੇ ਦਾ ਆਪਦਾ ਭਰੋਸਾ ਉੱਠਿਆ ਨਹੀ ਜਾਂਦਾ ਛੇਤੀ, ਫਿਰ ਜਦੋਂ ਰਾਤ ਨੂੰ ਲੇਟ ਪੈਣਾ। ਪੂਰੇ ਦਿਨ ਦਾ ਥੱਕਿਆ ਹੁੰਦਾ ਬੰਦਾ। ਤੇ ਤਾਂ ਕਰਕੇ ਥੋੜ੍ਹਾ ਜਿਹਾ ਇਹ ਹੁੰਦਾ ਵੀ ਅ ਜਿਵੇਂ ਹੁਣ ਮੈਂ ਰਾਤ ਨੂੰ ਟਾੲਮ ਟਾਈਮ ਆ ਜਿਹੜਾ ਸੰਭਾਲਿਆ। ਸਵੇਰ ਨੂੰ ਉਠ ਕੇ ਅਪਣਾ ਦੂਜਾ ਸੂਟ ਸਿਲਾਈ ਕਰਨ ਲੱਗਜਾਂ, ਜੇ